ਹੋੋ ਸਤ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਕਿਆ ਹਾਲ ਚਾਲ ਹੈ ਜੀ
ਬਸ ਠੀਕ ਹੈ ਤੁਸੀਂ ਸੁਣਾਓ ਠੀਕ ਠਾਕ
ਹਾਂਜੀ ਹਾਂਜੀ
ਘਰ ਪਰਿਵਾਰ ਠੀਕ ਨੇ ਸਾਰੇ
ਹਾਂਜੀ ਹਾਂਜੀ ਸਭ ਠੀਕ ਨੇ ਤੁਸੀਂ ਸੁਣਾਓ ਤੁਹਾਡਾ ਕੀ ਹਾਲ ਚਾਲ ਹੈ।
ਵਧੀਆ ਜੀ ਵਧੀਆ ਸਾਡੇ ਵੀ ਮਹਾਰਾਜ ਦੀ ਕਿਰਪਾ ਹੈ। ਹੋਰ ਤੁਹਾਡੇ ਉੱਥੇ ਗਰਮੀ ਹੋ ਰਹੀ ਹੈ।
ਗਰਮੀ ਤਾਂ ਹੈ ਬਹੁਤ ਜ਼ਿਆਦਾ ਬਸ। ਅਤੇ ਵੇਲੇ ਮੌਸਮ ਬਣਦਾ ਤਾਂ ਬਾਰਿਸ਼ ਆ ਜਾਂਦੀ ਹੈ ਨਹੀਂ ਤਾਂ ਗਰਮੀ ਤਾਂ ਬਹੁਤ ਜ਼ਿਆਦਾ। ਅੱਛਾ
ਨਹੀਂ ਵੈਸੇ ਤੁਹਾਨੂੰ ਗਰਮੀਆਂ ਪਸੰਦ ਏ ਜਾਂ ਸਰਦੀਆਂ ਪਸੰਦ।
ਉਹ ਵੀ ਮੈਂ ਸਰਦੀਆਂ ਪਸੰਦ ਨੇ।
ਸਰਦੀਆਂ- ਸਰਦੀਆਂ ਪਸੰਦ। ਕਿਉਂ ਸਰਦੀਆਂ ਚ' ਐਸਾ ਖਾਸ ਚੀਜ਼ ਜਿਹੜਾ ਤੁਹਾਨੂੰ ਪਸੰਦ ਲਏ।
ਬਸ ਪਤਾ ਨਹੀਂ ਮੈਨੂੰ ਸਰਦੀਆਂ ਹੀ ਪਸੰਦ ਹੈ ਗਰਮੀਆਂ ਚ'। ਥੋੜਾ ਕੰਮ ਕਰਨ ਚ' ਦਿੱਕਤ ਹੁੰਦੀ ਹੈ। ਸਰਦੀਆਂ ਚ' ਤਾਂ ਬੰਦਾ ਚਲੋ ਸਵੈਟਰ ਪਾ ਕੇ ਛੋੜ ਲੈ ਕੇ ਕੰਮ ਕਰ ਸਕਦਾ ਨਾ। ਗਰਮੀਆਂ ਥੋੜ੍ਹੀ ਜਿਆਦਾ ਦਿੱਕਤ ਹੈ। ਮੈਨੂੰ ਮੈਨੂੰ ਪਸੀਨਾ ਬਹੁਤ ਜਿਆਦਾ ਆਉਂਦਾ। ਤਾਂ ਕਰਕੇ
ਅੱਜ
ਨਹੀਂ ਬੱਤੀ ਤੇ ਚਲੋ ਘੱਟ ਹੀ ਜਾਂਦੀ ਕੋਈ ਇਨੀ ਖ਼ਾਸ ਨਹੀਂ। ਬਸ ਮੈਨੂੰ ਪਸੀਨਾ ਬਹੁਤ ਆਉਂਦਾ ਗਰਮਾ- ਗਰਮੀਆਂ ਚ' ਨਾ ਜਿੱਦਾਂ ਹੁਣ ਕੰਮ ਕਰ ਲੈਂਦੀ ਹਾ। ਤਾਂ ਸਰਦੀਆਂ ਚ' ਇੰਨੀ ਸਰਦੀਆਂ ਚ 'ਠੀਕ ਹੈ।
ਨਹੀਂ ਗਰਮੀਆਂ ਚੇ ਇੱਕ ਤਾਂ ਬੱਤੀ ਬਹੁਤ ਜਾਂਦੀ ਨਾ। ਕਿਸਾਨਾਂ ਨੂੰ ਬਿਜਲੀ ਦਿੰਦੇ ਨੇ ਝੰਣਾ ਲਾਉਣ। ਤੇ ਪਾਣੀ- ਪਾਣੀ ਲਾਉਣ ਵਾਸਤੇ ਬਿਜਲੀ ਬਹੁਤ ਦਿੰਦੇ ਨੇ। ਤੇ ਉਹ ਫੇਰ ਘੱਟ ਲਾਉਂਦੇ ਨੇ ਦੋ- ਦੋ ਘੰਟੇ ਕ ਜ ਮੋੜ ਕੇ ਲਿਆ।
ਹਾਂਜੀ ਬਸ ਕਿਸ ਟਮ ਜਾਂਦੀ। ਇਨੀ ਜ਼ਿਆਦਾ ਨਹੀਂ ਜਾਂਦੀ ਲਾਈਟ।
ਮਤਲਬ ਗਰਮੀਆਂ ਜ ਕ ਕੋਈ ਰੋਟੀ -ਪਾਣੀ ਸਬਜ਼ੀ ਬਣਾਓ। ਹੁਣ ਛੇਤੀ ਖ਼ਰਾਬ ਹੋ ਜਾਂਦੀ ਹੈ। ਮਤਲਬ ਇਸ ਤੇ ਲੈਟ ਵੀ ਗਈ ਹੁੰਦੀ। ਦੁੱਧ ਖਰਾਬ ਹੋ ਜਾਂਦਾ। ਰੋਟੀ ਖਰਾਬ ਹੋ ਜਾਂਦੀ ਹੈ। ਸਬਜ਼ੀ ਖਰਾਬ ਹੋ ਜਾਂ
ਹ ਹਾਂਜੀ। ਚਲੋ, ਅੱਜ ਕੱਲ੍ਹ ਤਾਂ ਕਾਫ਼ੀ ਸੁਵਿਧਾ ਹੋ ਗਈ ਹੈ ਫਰਿਜ ਅਗਰ ਦੋ -ਚਾਰ ਘੰਟੇ ਲਾਈਟ ਚਲੀ ਵੀ ਜਾਏ ਤਾਂ ਫਰਿਜ ਤਾਂ ਠੰਡਾ ਹੀ ਹੁੰਦਾ। ਕੋਈ ਐਸੀ ਗੱਲ ਨੀ ਹੈਗੀ। ਤਾਂ ਇਹਨਾ ਸਬਜ਼ੀ
ਸਾਡੀ ਸਬਜ਼ੀ ਤੇ ਖਰਾਬ ਹੋ ਜਾਂਦੀ ਹੈ ਝਾਟੀ।
ਉ ਅਸੀਂ ਟਮਾਟਰ ਜਿਆਦਾ ਪਾਉਂਦੇ ਹੋਵਾਂਗੇ।
ਅੱਛਾ, ਟਮਾਟਰ ਪਾਉਣ ਨਾਲ ਸਬਜ਼ੀ ਜਲਦੀ ਖ਼ਰਾਬ ਹੋ ਜਾਂਦੀ।
ਹਾਂਜੀ- ਹਾਂਜੀ।
ਅੱਛਾ। ਮੈਨ ਪਤਾ ਸੀ ਯਾਰ ਤੁਸੀਂ ਪਹਿਲੀ ਵਾਰੀ ਦੱਸਿਆ।
ਨਹੀਂ, ਇਹ ਗੱਲ ਸਹੀ ਹੈ। ਜਿੰਨੇ ਜਿਆਦਾ ਟਮਾਟਰ ਪਾਓਗੇ ਨਾ ਓਨੀ ਜਲਦੀ ਗਰਮੀ ਚ' ਸਬਜ਼ੀ ਖਰਾਬ ਹੋਏਗੀ। ਔਰ ਬਿਨਾਂ ਟਮਾਟਰ ਤੋਂ ਬਣਾਓ ਥੋੜਾ ਟਾਈਮ ਨਿਕਲ ਜਾਂਦੀ ਹੈ।
ਅੱ ਤੁਹਾਨੂੰ ਮਤਲਬ ਅੱਛੀ ਨਜ ਲ ਮੈਨੂੰ ਤੇ ਲੱਗ ਰਿਹਾ। ਤੁਹਾਨੂੰ ਬਈ ਅੱ ਅ ਨੌਲਜ ਹੈ ਕਿਚਨ ਵਗੈਰਾ ਦੀ ਸਾਨੂੰ ਕੁਛ ਹੋਰ ਦੱਸੋ। ਤੁਸੀਂ ਹੋਰ ਵੀ ਆਈਡੀਆ ਦਓ ਕੁਛ। ਜਿਹਦੇ ਨਾਲ ਸਬਜ਼ੀ ਵਗੈਰਾ ਬੱਚ ਜਾਂ ਗਰਮੀਆਂ ਚ'।
ਬਸ ਇਹੀ ਵੀ ਸਬਜ਼ੀਆਂ ਨੂੰ ਤੁਸੀਂ ਟਮਾਟਰ ਵਗੈਰਾ ਖਟਾਈ ਘੱਟ ਪਾਓ। ਔਰ ਰ ਸਬਜ਼ੀ ਨੂੰ ਥੋੜਾ ਠੰਡਾ ਕਰਕੇ ਫਰਿੱਜ ਚ' ਰੱਖ ਦੋ।
ਅੱਛਾ।
ਜਿਸ ਟਾਈਮ ਖਾਣੀ। ਉਸ ਟਾਈਮ ਤੁਸੀਂ ਗਰਮ ਕਰ ਸਕਦੇ ਹੋ ਪਰ ਇਸਦੇ ਨਾਲ ਥੋੜਾ ਸਬਜ਼ੀ ਠਹਿਰ ਜਾਂਦੀ ਹੈ। ਜ ਅਗਰ ਗਰਮ ਸਬਜ਼ੀ ਨੂੰ ਹੀ ਢੱਕ ਕੇ ਰੱਖੇ ਰੱਖੋਗੇ ਨਾ ਤਾਂ ਜਲਦੀ ਖ਼ਰਾਬ ਹੁੰਦੀ ਹੈ। ਗਰਮ ਸਬਜ਼ੀ ਜਿਸ ਬਣਦੀ ਨਾ ਥੋੜ੍ਹੀ ਜਿਹੀ ਹਵਾ ਨਿਕਾਲ ਦੇਣੀ ਚਾਹੀਦੀ। ਥੋੜੀ ਦੇਰ ਨਾ ਢੱਕਣ ਸਬਜ਼ੀ ਦਾ ਥੋੜਾ ਪਰੇ ਕਰਕੇ ਰੱਖ ਦੇਣਾ ਚਾਹੀਦਾ। ਫਿਰ ਸਬਜ਼ੀ ਜਲਦੀ ਖਰਾਬ ਨੀ ਹੁੰਦੀ। ਹਾਂਜੀ। ਹਾਂਜੀ- ਹਾਂਜੀ ਉਹਦੀ ਨਾ ਥੋੜੀ ਹਵਾ -ਹਵਾ ਨਿਕਾਲ ਦੇਣੀ ਚਾਹੀਦੀ ਹੈ ਨਾ ਉਹਦੀ ਸਬਜ਼ੀ ਦੀ।
ਅੱ ਤੇ ਮਤਲਬ ਤੁਹਾਨੂੰ ਸਰਦੀਆਂ ਕਿਉਂ ਪਸੰਦ ਨੇ। ਕਈ ਤੁਸੀਂ ਕਹਿ ਰਹੇ ਸਾਨੂੰ ਵੈਸੇ ਸਰਦੀਆਂ ਤੇ ਮੈਨੂੰ ਵੀ ਪਸੰਦ ਏ। ਮੇਰੇ ਰੀਜਨ ਕੁਛ ਹੋ ਤੁਸੀਂ ਆਪਣੇ ਕੋਲ ਰੀਜਨ ਦੱਸੋ ਤੁਹਾਨੂੰ ਸਰਦੀਆਂ ਕਿਉ ਪ
ਬਸ ਜੀ ਸਰਦੀਆਂ 'ਚ ਥੋੜਾ ਇਹ ਹੁੰਦਾ ਵੀ ਮੈਨੂੰ ਪਸ ਪਸੀਨਾ ਜ਼ਿਆਦਾ ਪਸੀਨਾ ਨਹੀਂ ਆਉਂਦਾ ਸਰਦੀਆਂ 'ਚ ਔਰ ਥੋੜਾ ਵਗਰ ਦੋਰ-ਦੋਰ ਹੀ ਨਹਾਂ ਦਾ ਦਿਲ ਨੀ ਕਰਦਾ ਫੇਰ ਸਰਦੀਆਂ 'ਚ ਬੰਦਾ ਇਕੋ ਵਾਰੀ ਨਹਾ ਲੈਦਾਂ ਨਿੱਘ ਚੜ ਜਾਂਦਾ ਇਨਾ 'ਚ ਥੋੜਾ ਅੱਛਾ ਲੱਗਦਾ।
ਬਈ ਤੁਸੀ ਨਹਾ ਬਈ ਨਹਾਣਾ ਨੀ ਪੈਂਦਾ ਤਾਂ ਕਰਕੇ
ਹਾਂਜੀ ਕਈ ਵਾਰੀ ਟਾਈਮ ਨੀ ਲੱਗਦਾ ਨਾ ਪਰ ਗਰਮੀ ਬਹੁਤ ਜ਼ਿਆਦਾ ਹੁੰਦੀ ਹੈ ਕੰਮ ਦਾ ਵੀ ਕਈ ਵਾਰੀ ਪ੍ਰੈਸ਼ਰ ਜ਼ਿਆਦਾ ਹੁੰਦਾ। ਕਿਸੇ ਟਾਈਮ ਕੰਮ ਨੀ ਹੁੰਦਾ ਬਿਲਕੁਲ ਵੀ ਤਾਂ ਵੀ ਦਿਲ ਨੀ ਲੱਗਦਾ ਥੋੜਾ ਇਸੇ ਕਰਕੇ ਹੀ
ਕੀ ਕੰਮ ਕਰਦੇ ਹੋ ਤੁਸੀ ਜਿਹੜਾ ਤੁਹਾਡਾ ਟਾਈਮ ਨਹੀਂ ਲੱਗਦਾ ਕਿਹੜਾ ਕੰਮ ਏ ਤੁਹਾਡਾ
ਹਾਂਜੀ ਮੈਂ ਬਟੀਕ ਮੈਂ ਬੁਟੀਕ ਚਲਾਂਨੀ ਆਂ ਜੇ ਕੱਪੜੇ ਸਿਲਾਈ ਕਰਦੀ ਆਂ। ਹਾਂਜੀ
ਨਹੀਂ -ਨਹੀਂ ਘਰ ਹੀ ਕਰਨੇ ਆ ਜੀ ਸ਼ੋਪ ਨ ਹਜੇ ਅਸੀਂ ਲਿੱਤੀ। ਬੀ ਸ਼ੋਪ ਦਾ ਕਿਰਾਇਆ ਕੱਢਣਾ ਬੜਾ ਮੁਸ਼ਕਿਲ ਜੀ ਹਾਂਜੀ। ਮਾਰਕੀਟ 'ਚ ਕਿਰਾਏ ਬਹੁਤ ਜ਼ਿਆਦਾ ਕੰਮ ਤੇ ਦੇਖੋ ਅਸੀਂ ਕਰ ਲੈਂਣੇ ਆਂ ਗਰਮੀਆਂ 'ਚ ਵੀ ਸਰਦੀਆਂ 'ਚ ਵੀ ਥੋੜ੍ਹਾ ਇਹ ਹੁੰਦਾ ਆਪਣਾ ਸੁਭਾਵ ਹੁੰਦਾ ਨਾ ਇਨਸਾਨ ਦਾ ਵੀ ਚਲੋ। ਗਰਮੀ ਪਸੰਦ ਹੈ ਜਾਂ ਠੰਢ ਪਸੰਦ ਬਸ ਮੈਨੂੰ ਠੰਢ ਪਸੰਦ ਐ।
ਮੈਨੂੰ ਵੀ ਠੰਡ ਪਸੰਦ ਹੈ ਕਿਉਂਕਿ ਮੇਰਾ ਨਾ ਜਨਮ ਦਿਨ ਵੀ ਠੰਡ ਵਿੱਚ ਆਂਦਾ।
ਹਾਂਜੀ ਅੱਛਾ ਜੀ।
ਮੇਰਾ ਜਨਮ ਨਾ ਛੇ ਦਸੰਬਰ ਨੂੰ ਆਂਦਾ ਠੰਡ ਵਿੱਚ
ਅੱਛਾ- ਅੱਛਾ -ਅੱਛਾ ਉਸ ਤੇ ਭਰ ਸਰਦੀ ਹੁੰਦੀ ਉਹ ਤਾਂ
ਹਾਂਜੀ -ਹਾਂਜੀ ਉਹ ਮੈਨੂੰ ਨਾ ਸਰਦੀਆਂ ਵੈਸੇ- ਵੈਸੇ ਵੀ ਬੜੀ ਪਸੰਦ ਏ। ਕੋਕੀ ਇੱਕ ਤਾਂ ਸਾਨੂੰ ਮਤਲਬ ਸਰਦੀਆ ਵਿੱਚ ਨਾ ਖਾਣ ਪੀਣ ਬੜਾ ਕੁਛ ਹੁੰਦਾ।
ਸਰਦੀਆਂ ਦੀ ਇੱਕ ਤਾਂ ਖ਼ਾਸੀਅਤ ਇਹ ਹੈ ਕਿ ਸਰਦੀਆਂ 'ਚ ਤਿਉਹਾਰ ਬਹੁਤ ਜ਼ਿਆਦਾ ਦੀਵਾਲੀ ਵਗੈਰਾ ਦੁਸਹਿਰਾ ਹੋ ਗਿਆ। ਹੋ ਦਿਨ ਦਿਹਾਰ ਆ ਜਾਂਦੇ ਆ ਕੁਛ ਹਰੀਆਂ ਸਬ ਜ਼ੀਆਂ ਬਹੁਤ ਅੱਛੀਆਂ ਆਉਂਦੀਆਂ ਕੁੱਛ ਜਦੋਂ ਸੋਣ 'ਚ ਵੀ ਟਾਈਮ ਜਿਆਦਾ ਮਿਲਦਾ ਔਰ ਸਾਨੂੰ ਸਰਦੀਆਂ ਦੇ ਜਿਹੜੀ ਧੁੱਪ ਹੈ ਉਹ ਬਹੁਤ ਪਸੰਦ ਐ। ਹਾਂਜੀ- ਹਾਂਜੀ
ਤੇ ਸਾਨੂੰ ਤਾਂ ਬੜਾ ਵਧੀਆ ਲੱਗਦਾ। ਹੋਰ ਸਰਦੀਆਂ ਵਿੱਚ ਨਾ ਉਹ ਕੀ ਨਾਮ ਹੈ ਜਿਹੜਾ ਗਾਜਰ ਦਾ ਹਲਵਾ ਨੀ ਬਣਦਾ। ਉਹ ਮੈਨੂੰ ਬੜਾ ਸੁਵਾਦ ਲੱਗਦਾ ਹੈ। ਉਹ ਮੇਰਾ ਖਾਣ ਪੈ ਬੜਾ ਮਨ ਕਰਦਾ ਉਹ ਗਰਮੀਆਂ 'ਚ ਤੇ ਮਿਲਦਾ ਨੀ ਸਰਦੀਆਂ 'ਚ ਹੀ ਨਸੀਬ ਹੁੰਦਾ ਹੈ। ਫੇਰ ਉਹ ਮੈਨੂੰ ਬੜਾ ਪਸੰਦ ਹੈਗਾ। ਤਾਂ ਕਰਕੇ ਨਾ ਮੈਨੂੰ ਸਰਦੀਆਂ ਬੜੀ ਪਸੰਦ ਹੈ ਹੋਰ ਵੀ ਰੀਜ਼ਨ ਹੈਗੇ ਨੇ।
ਬਣਾ ਲੈਂਣੈ ਹਾਂ ਗਾਜਰ ਦਾ ਹਲਵਾ ਵੈਸੇ ਇਹਨੂੰ ਗਜਰੇਲਾ ਕਹਿੰਦੇ ਹਾਂ ਮੈਂ ਬਣਾਇਆ। ਪਰ ਬੱਚੇ ਨੂੰ ਜ਼ਿਆਦਾਤਰ ਬਾਹਰ ਦਾ ਹੀ ਬਣਿਆ ਹੋਇਆ ਪਸੰਦ ਕਰਦੇ ਆ ਹਲਵਾਈਆਂ ਦਾ ਬਣਿਆ ਹੋਇਆ। ਮੈਂ ਇੱਕ ਦੋ ਵਾਰੀ ਬਣਾਇਆ ਫੇਰ ਬਸ ਬੱਚਿਆਂ ਨੂੰ ਇੱਕ ਦੋ ਵਰੀ ਖਾਦਾ ਬੱਚਿਆਂ ਣੇ ਤੇ ਔਰ ਸਰਦੀਆਂ ਚ ਤੁਸੀਂ, ਤੁਸੀਂ ਸਰਦੀਆਂ ਦੇ ਵਿੱਚ ਜਦੋਂ। ਸਵੇਰੇ ਗਿਆਰਾਂ, ਸਾਢੇ ਗਿਆਰਾਂ, ਦਾ ਟਾਈਮ ਹੁੰਦਾ। ਧੁੱਪ ਚੜੀ ਹੋਵੇ। ਤੇ ਅਗਰ, ਤੁਸੀਂ ਤਾਜ਼ੀ ਮੂਲੀਕ ਖਾਂਦੇ ਹੋ ਨਾ, ਨਮਕ ਲਗਾ ਕੇ, ਸਰਦੀਆਂ ਧੁੱਪੇ ਬਹਿ ਕੇ। ਉਹ ਅੱਠ, ਦਸ ਦਿਨ। ਤੁਸੀਂ ਖਾ ਕੇ, ਤਾਜ਼ੀ ਮੂਲੀ।
ਤਾਜ਼ੀ ਮੂਲੀ?
ਹਾਂਜੀ- ਹਾਂਜੀ।
ਉਹ ਜਿਹੜੀ, ਵਾਈਟ ਕਲਰ ਦੀ ਹੁੰਦੀ। ਜਿਹਦੇ ਪਿੱਛੇ ਹਰੇ- ਹਰੇ, ਰੰਗ ਦੇ, ਪੱਤੇ ਨਿਕਲੇ ਹੁੰਦੇ ਨੇ।
ਹਾਂਜੀ- ਹਾਂਜੀ। ਵਾਈਟ ਕਲਰ। ਮੂਲੀ ਨਾਲ, ਨੀ ਲੈਣੀ। ਵਟ ਖਾਣੀ ਹੈ, ਔਰ ਮੂਲੀ ਖਾਣੀ, ਨਮਕ ਲਗਾ ਕੇ। ਇੱਕ, ਪੂਰੀ ਦੀ ਪੂਰੀ ਤਾਜ਼ੀ ਮੂਲੀ ਖਾਓ। ਔਰ ਉਸ ਤੋਂ, ਬਾਅਦ ਥੋੜਾ ਜਿਹਾ ਗੁੜ ਖਾ ਲੋ। ਤੁਸੀਂ ਦਸ, ਪੰਦਰਾਂ ਦਿਨ, ਲਗਾਤਾਰ ਖਾ ਕੇ ਦੇਖੋ। ਤੁਹਾਡਾ ਰੰਗ ਬਹੁਤ ਸਾਫ਼। ਹੋਜੂਗਾ। ਤੁਹਾਡੇ ਚਿਹਰੇ ਤੇ, ਲਾਲੀ ਵੀ ਆਏਗੀ।
ਅੱਛਾ ਜੀ।
ਹਾਂਜੀ।
ਅ ਤੁਸੀਂ ਮੈਨੂੰ, ਪਹਿਲੀ ਤਾਂ ਦੱਸਿਆ।
ਸਰਦੀਆਂ ਦੀ ਧੁੱਪ ਚ, ਬਹਿ ਕੇ ਸੰਤਰੇ ਖਾਣੇ। ਬੜੇ ਅੱਛੇ ਆ। ਸੰਤ ਸੰਤਰੇ ਖਾ ਸਕਦੇ ਹੋ ਤੁਸੀਂ। ਨਮਕ ਲਗਾ ਕੇ। ਜ ਹਾਂਜੀ- ਹਾਂਜੀ। ਦੇਖੋ ਜੀ, ਕੋਈ ਵੀ ਫਰੂਟ ਆ, ਆਪਣੀ। ਹਾਂਜੀ, ਔਰ ਦੇਖ। ਹਾਂਜੀ, ਕੋਈ ਵੀ ਫਰੂਟ ਏ। ਕੋਈ ਵੀ, ਸਬਜ਼ੀ ਹੈ ਹਰੀ। ਉਹਨੂੰ ਤੁਸੀਂ ਹਰ ਸੀਜ਼ਨ। ਖਾਣਾ ਹੀ ਖਾਣਾ ਹੈ। ਕਿਉਂਕਿ ਪਰਮਾਤਮਾ ਨੇ, ਬਣਾਈ ਇਨਸਾਨ ਵਾਸਤੇ। ਖਾਣੀ ਹੀ ਚਾਹੀਦੀ ਹੈ। ਸੀਜਨ ਦੇ, ਹਿਸਾਬ ਨਾਲ ਜਿੰਨੀਆਂ ਵੀ, ਸਬਜ਼ੀਆਂ ਆਉਂਦੀਆਂ ਨਾ। ਸਾਰੀਆਂ ਖਾਣੀਆਂ ਚਾਹੀਦੀਆਂ।
ਰ ਛਵਣ ਮਸ। ਵੀ ਬਣਾਈਏ, ਜਾਨਵਰ ਵੀ ਖਾ ਲੈਂਦੇ ਨੇ। ਬਾਂਵਰ ਬੜੇ ਖਾਂਦੇ ਨੇ ਕੇਲੇ ਔਰ ਸੰਤਰੇ।
ਹਾਂਜੀ। ਦੇਖੋ ਜੀ, ਅਸੀਂ ਵੀ ਤਾਂ, ਬਾਂਦਰਾਂ ਦਾ ਹੀ ਪੈਦਾ ਹੋਇਆ ਨਾ।
ਅਸੀਂ ਬਾਂਦਰਾਂ ਚੋਂ ਹੀ ਪੈਦਾ ਹੋਏ ਆਂ।
ਬਸ ਬਜ਼ੁਰਗ, ਕਹਿੰਦੇ ਨੇ।
ਅੱਛਾ- ਅੱਛਾ, ਬਣੀ ਅਸੀਂ, ਪੰਦਰਾਂ ਤੋਂ ਪੈਦਾ ਹੋਏ ਹ, ਹੈਂ। ਹਾਂ ਤੇ, ਤੁਹਾਨੂੰ ਹੋਰ ਸਰਦੀਆਂ ਵਿੱਚ ਨਾ, ਹੋਰ ਵੀ ਮਤਲਬ ਬੜਾ ਕੁਛ, ਮਿਲਦਾ ਖਾਣ ਨੂੰ। ਪਿੰਨੀਆਂ, ਪੰਜੀਰੀ ਦੇਸੀ ਘਓ ਦੀ‌। ਪਿੰਨੀਆਂ ਨਾਲ। ਨਾਲ ਗਰਮ- ਗਰਮ ਦੁੱਧ। ਇੱਕ ਦੋ, ਚਾਰ ਪਿੰਨੀਆਂ ਲਓ, ਨਾਲ ਦੁੱਧ। ਖਾਓ। ਐਨ ਸਰੀਰ ਮਤਲਬ, ਭਾਰ ਹੋ ਜਾਂਦਾ ਹੈ। ਸਰਦੀਆਂ ਚ ਬੰਦਾ, ਲੀਸਾ ਹੀ ਹੋ ਜਾਂਦਾ ਹੈ। ਪਸੀਨਾ- ਪਸੀਨਾ, ਲੀਸਾ ਹੀ ਹੋ, ਜਾਂਦਾ ਵਿਚਾਰਾ। ਹਾਂਜੀ, ਸਰਬਦੀਆਂ ਚ ਨਾ। ਵਜ਼ਨ ਵੀ ਵੱਧ ਜਾਂਦਾ। ਔਰ, ਨਾਨੀ ਘਰੋ ਤੁਹਾਨੂੰ ਫੇਰ, ਕੱਪੜੇ ਵੀ ਮਿਲਦੇ ਨੇ। ਗਰਮ- ਗਰਮ ਸਰਦੀਆਂ ਚ ਪਾਨ। ਹਾਂਜੀ।
ਹਾਂਜੀ- ਹਾਂਜੀ, ਕਿੱਥੇ ਤੁਹਾਡਾ ਨਾਨੀ ਘਰ।
ਇੱਥੇ ਹੀ, ਹੈਗਾ ਪੰਜਾਬ ਵਿੱਚ ਜਾ ਕੇ।
ਅੱਛਾ- ਅੱਛਾ।
ਹਾਂਜੀ- ਹਾਂਜੀ। ਤੇ ਨਾਨੀ ਘਰੋਂ ਫੇਰ, ਨਾਨੀ ਪਿਨੀਆਂ ਵੀ, ਭੇਜਦੀ ਹੈ। ਪੰਜੀਰੀ ਵੀ, ਭੇਜਦੀ ਦੇਸੀ ਘਿਓ ਦੀ। ਹਾਂਜੀ, ਇਸ ਕਰ ਕ ਨਾ ਮੈਨੂੰ। ਪਸੰਦ ਹੈ ਜੀ ਸਰਦੀਆਂ। ਹੋਰ ਮੇਰਾ ਵੱਡੇ ਵੀ, ਸਰਦੀਆਂ ਚ ਆਉਦਾ ਤਾਂਹ ਕਰਕੇ।
ਹਾਂਜੀ- ਹਾਂਜੀ।
ਹੋਰ ਸਰਦੀਆਂ ਵਿੱਚ, ਮੋਟੇ- ਮੋਟੇ, ਕੱਪੜੇ ਪਾ ਕੇ। ਆਪਣਾ ਬਿਸਤਰੇ ਚ, ਬਹਿ ਜਾਓ। ਫੋਨ ਚਲਾਉਂਦੇ ਰਹੋ। ਸਾਰਾ ਦਿਨ ਘੱਟ ਜਾਂਦਾ ਹੈ। ਔਰ ਰਾਤ ਲੰਬੀ ਹੁੰਦੀ ਏ, ਸੋਨ ਚ ਵੀ ਮਜ਼ਾ ਆਉਂਦਾ। ਸਾਰਾਂ ਦਿਨ ਮਤਲਬ ਸਾਰੀ ਰਾਤ ਸੂੱਤੇ ਰੋ ਦੱਸ-ਬਾਰਾਂ ਘੰਟੇ।
ਹਾਂਜੀ, ਦੇਖੋ ਮੌਸਮ ਤਾਂ ਸਾਰਾ ਈ ਸਈ ਐ, ਗਰਮੀਆਂ ਵੀ ਸਈ ਨੇ, ਸਰਦੀਆਂ ਵੀ ਸਈ ਐ, ਹਰ ਮੌਸਮ ਸਈ ਐ।
ਗਰਮੀ ਇਚ ਨਾ ਇੱਕ ਦਿੱਕਤ ਹੁੰਦੀ ਗਰਮੀਆਂ ਚ ਕਿਧਰੇ ਬੰਦਾ ਬਾਰ ਨੀ ਜਾ ਸਕਦਾ, ਘੁੰਮ-ਫਿਰ ਨੀ ਸਕਦਾ। ਸਰਦੀਆਂ ਚ ਆਏ। ਭਾਵੇ ਘੁੰਮਦੇ ਰਹੋ, ਕੋਈ ਦਿੱਕਤ ਨਹੀਂ ਹੁੰਦੀ।
ਹਾਂਜੀ।
ਐ ਗੱਲ ਏ। ਹੁਣ ਗਰਮੀ ਇੰਨੀ ਪੈ ਰੀ ਏ, ਨਾ ਕੋਈ ਹੁਣ ਸਾਡੀ ਦੁਕਾਨ ਹੈਗੀ ਏ ਕੰਮ ਅਸੀਂ ਜਿੱਥੇ ਕਰਨੇ ਆ ਦੁਕਾਨ ਏ, ਦੁਕਾਨ ਚ ਆਂਦਾ ਈ ਕੋਈ ਨੀ ਗਰਮੀਆਂ ਚ। ਯਾਂ ਤੇ ਸ਼ਾਮੀ ਆਣਗੇ ਓ ਵੀ ਸ਼ਾਮੀ ਆਂਦੇ ਨੇ ਥੋੜੇ ਬੌਤੇ ਬੰਦੇ। ਤੇ ਸਰਦੀਆਂ ਚ ਐ ਏ ਬੇ ਸਾਰਾ ਦਿਨ ਆਵਾਜਾਈ ਲੱਗੀ ਰੈਂਦੀ ਕੋਈ ਨਾ ਕੋਈ ਆਯਾ ਈ ਰੈੰਦਾ।
ਹਾਂਜੀ, ਦੇਖੋ ਜੀ ਕਸਟਮਰ ਦੇ ਤਾ ਸ਼ਾਮ ਦਾ ਟੈਮ ਤੇ ਨਿਕਲਦਾ। ਧੁੱਪ ਵਿਚ ਤੇ ਨੀ, ਹਾਂਜੀ-ਹਾਂਜੀ। ਹਾਂਜੀ-ਹਾਂਜੀ।
ਬੁਰਾ ਹਾਲ ਹੋਇਆ ਕੰਮ ਵੀ ਮੰਨਦੇ ਪਏ ਦੇ ਨੇ ਬੁਰਾ ਹਾਲ ਹੋਇਆ ਦਾ, ਕੀ ਕਰੀਏ?
ਕੰਮ ਸਾਡਾ ਵੀ ਬੜਾ ਡਾਊਨ ਚੱਲ ਰਿਆ, ਇਸ ਮੀਨੇ ਤੇ ਬੌਤ ਫ੍ਰੀ ਰਏ ਆ, ਹਾਂਜੀ।
ਮਤਲਬ ਐ ਮੀਹਨਾ ਸਾਰਿਆਂ ਦਾ ਈ ਡਾਊਨ ਹੈਗਾ।
ਹਾਂਜੀ-ਹਾਂਜੀ, ਪੂਰਾ ਡੇਢ ਮਹੀਨਾ ਐਗਾ ਸੀ, ਅਸੀਂ ਫਰੀ ਬੈਠੇ ਹੋਏ ਆ ਕੋਈ ਕੰਮ ਨਈ ਆ ਰਿਆ।
ਚਲੋ ਠੀਕ ਏ ਜੀ, ਓਕੇ ਤੁਆਡੇ ਨਾਲ ਗੱਲ ਕਰਕੇ ਨਾ ਵਦੀਆ ਲਗਿਆ।
ਠੀਕ ਐ ਜੀ, ਓਕੇ ਬਾਏ।
ਹੈਲੋ।